ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਐ? ਵਧੀਆ। ਘਰ ਸਾਰੇ ਠੀਕ ਨੇਂ?
ਹਾਂਜੀ ਸਭ ਠੀਕ ਨੇਂ। ਕੀ ਕਰਦੇ ਸੀ ਤੁਸੀਂ?
ਕੁਛ ਨੀਂ ਬੈਠੇ ਆਂ, ਤੁਸੀਂ ਕਰ ਰਹੇ ਹੋ?
ਅਸੀਂ ਵੀ ਬੈਠੇ ਹੋਏ ਆਂ।
ਨਾਸ਼ਤਾ ਕਰ ਲਿਆ?
ਹਾਂਜੀ ਹਾਂਜੀ, ਕਰ ਲਿਆ। ਤੁਸੀਂ ਕਰ ਲਿਆ? ਕੀ ਖੱਲਦਾ ਸੀ ਅੱਛਾ ਪਲਾਓ, ਅੱਛਾ ਪੋਹਾ ਉਹ ਕੱਢ ਦਦਾ ਪੋਹਾ
ਉਹ ਹੁਨ ਨੀਂ ਪਤਾ ਮ ਮੰਮੀ ਨੇਂ ਬਨਾਇਆ ਸੀ।
ਅੱਛਾ, ਮੰਮੀ ਨੇਂ ਬਣਾਇਆ ਸੀ।
ਤੁਸੀਂ ਕੀ ਖਾਧਾ?
ਅੱਸੀਂ ਪਰੌਠੀ ਦੇ ਦਹੀਂ
ਪਰੋਠੀ ਦਹੀ ਹੋਰ ਦੁਪਹਿਰੇ ਕੀ ਬਣਾਓਗੇ।
ਦੁਪਹਿਰੇ ਭਿੰਡੀ।
ਭਿੰਡੀ ਆਂਦੀ ਤੁਹਾਨੂੰ ਓ ਕਿਵੇਂ ਬਣਦੀ ਐ।
ਭਿੰਡੀ ਨੂੰ ਪਹਿਲੇ ਧੋਲੋ ਫੇਰ ਉਹਨੂੰ ਸੁਖਾਲੋ। ਫਿਰ ਛੋਟੀ ਛੋਟੀ। ਕੱਟੋ ਪਿੰਡੀ ਦੇ ਅਗਲਾ ਔਰ ਪਿਛਲਾ ਹਿੱਸਾ ਕੱਟ ਕੇ ਫੇਕ ਦੋ। ਥੋੜਾ ਥੋੜਾ ਤੇ ਜੇ ਵਿੱਚੋਂ ਪਿੰਡ ਜਿਹੜੀ ਹੁੰਦੀ ਉਹਨੂੰ ਕੱਟੀ ਜਾਓ ਗੋਲ ਗੋਲ ਨਹੀਂ ਨਹੀਂ ਬੀਜ ਨਹੀਂ ਕੱਢਦੇ।
ਅੱਛਾ,
ਫਿਰ ਉਸ ਤੋਂ ਬਾਅਦ ਕੱਟੋ ਫਿਰ ਪਿਆਜ ਕੱਟੋ। ਕੜਾਹੀ ਰੱਖੋ ਤੇਲ ਸਾੜੋ ਉਥੇ ਦੋ ਮਿੰਟ ਪਿਆਜ ਭੁੰਨੋ।
ਅੱਛਾ,
ਦੋ ਮਿੰਟਾਂ ਤੇ ਭਿੰਡੀ ਪਾਓ। ਫਿਰ ਭਿੰਡੀ ਨੂੰ ਭਿੰਡੀ ਤੇ ਪਿਆਜ ਨੂੰ ਸਿਮ ਤੇ ਰੱਖ ਦੋ ਪੰਦਰਾਂ ਮਿੰਟ ਤੱਕ।
ਅੱਛਾ,
ਫਿਰ ਜਦੋਂ ਉਹਦਾ ਕਲਰ ਚੇਂਜ ਹੋਜੇਏਗਾ ਫਿਰ ਨਮਕ ਨਮਕ ਮਸਾਲੇ ਇਹ ਸਭ ਪਾਓ। ਫੇਰ ਉਸ ਤੋਂ ਬਾਦ ਹਾਂਜੀ ਨਈ-ਨਈ ਸਵਾਦ ਅਨੁਸਾਰ ਜਿਨਾਂ ਏ।
ਹੂੰ।
ਫੇਰ ਭਿੰਡੀ ਨੂੰ। ਢਕ ਕੇ ਰੱਖ ਦੋ ਪੰਜ ਮਿੰਟ ਤੱਕ ਫਿਰ ਭਿੰਡੀ ਬਣ ਜਾਂਦੀ ਏ।
ਅੱਛਾ ਫੇ ਅੱਜ ਤੁਸੀਂ ਬਣਾਈ ਹੋਏਗੀ।
ਹਾਂਜੀ ਮੈਂ ਈ ਬਣਾਈ ਏ।
ਅੱਛਾ ਹੋਰ ਭਰਾ ਕਿੱਦਰ ਤੁਹਾਡੇ ਸਾਰੇ।
ਹਾਂਜੀ ਓ ਵੀ ਕੰਮ ਤੇ ਗਏ ਨੇ ਓ ਕੰਮ ਤੇ ਗਏ ਨੇ।
ਅੱਛਾ ਤੁਸੀਂ ਨੀ ਲਿਆਂਦੇ।
ਨਈ ਜੀ ਮੈਂ ਤੇ ਜਾਂਦੀ।
ਅੱਛਾ ਹੋਰ ਮੰਮੀ
ਮੰਮੀ ਮੇਰੇ ਰੋਟੀ ਬਣਾ ਰੇ ਨੇ।
ਅੱਛਾ ਓ ਨੀ ਗਏ ਕਿਤੇ ਘੁੰਮਣ-ਘੁੰਮਣ?
ਹਾਂਜੀ ਜੀ ਅਸੀਂ ਕੱਲ੍ਹ ਗਏ ਸੀ।
ਕਿੱਥੇ,
ਅਸੀਂ ਕੱਲ ਗਏ ਸੀ ਤੁਸੀਂ ਦੇ ਘਰ ਸਾਡੇ ਸੀ ਉੱਥੇ ਗਏ ਸੀ।
ਅੱਛਾ ਕਿਸ ਚੀਜ਼ ਦਾ ਕੀਰਤਨ ਸੀ।
ਰਾਧਾ ਰਾਧਾ ਨਾਮ ਦਾ ਕੀਰਤਨ ਸੀ।
ਅੱਛਾ ਕੀਤਾ ਫਿਰ ਤੁਸੀਂ।
ਹਾਂਜੀ-ਹਾਂਜੀ ਅਸੀਂ ਫਿਰ ਓਨਾਂ ਘਰ ਗਏ ਚਾਰ ਤੋਂ ਛੇ ਤੱਕ ਕੀਰਤਨ ਸੀ। ਓ ਛੇ ਵੱਜ ਗੇ ਸੀ ਬਸ ਫਿਰ ਛੇ ਵਜੇ ਕੀਰਤਨ ਸਟਾਰਟ ਹੋਇਆ ਤੇ ਅੱਠ ਵਜੇ ਖ਼ਤਮ ਹੋਇਆ। ਫੇਰ ਸਾਨੂੰ ਪ੍ਰਸ਼ਾਦ ਮਿਲਿਆ। ਟੋਫੀ ਮਿਲੀ ਕੇਲੇ ਮਿਲੇ। ਫੇਰ ਉਸ ਤੋਂ ਬਾਅਦ ਅਸੀਂ ਕੜੀ ਚਾਵਲ ਐ ਸਭ ਖਾਧਾ। ਖੀਰੇ ਖਾਧੇ ਖੀਰੇ ਚੀਰੇ।
ਅੱਛਾ ਤੁਸੀਂ ਵੀ ਕਰਾਇਆ ਕੰਮ
ਹਾਂਜੀ-ਹਾਂਜੀ ਅਸੀਂ ਵੀ ਕੰਮ ਕਰਾਇਆ।
ਹਾਂ ਤੇ ਓ ਕਿਦੇ ਘਰ ਸੀ ਤੁਹਾਡੇ ਕੀ ਲੱਗਦੇ ਨੇ।
ਓ ਸਾਡੇ ਪੜੋਸੀ ਨੇ ਜੀ।
ਅੱਛਾ
ਹਾਂਜੀ ਹੋਰ ਤੁਸੀ
ਹਾਂਜੀ
ਤੁਸੀਂ ਵੀ ਕਰ ਰਹੇ ਉ।
ਕੁੱਛ ਨੀ ਬੈਠੇ ਆ ਅਜੇ ਜਾਵਾਂਗੇ ਸ਼ਾਮੀ ਘੁੰਮਣ
ਅੱਛਾ-ਅੱਛਾ ਘੁੰਮਣ ਜਾਓਗੇ ਸ਼ਾਮੀ ਗਰਮੀ ਬੋਤ ਹੁਣ ਤੇ
ਬੋਤ ਗਰਮੀ ਏ ਅਸੀਂ ਖੁਦ ਅੰਦਰ ਬੈਠੇ ਘਰ ਅੰਦਰ
ਹਾਂਜੀ-ਹਾਂਜੀ
ਹੋਰ ਅੱਛਾ ਨਾਨੀ ਘਰ ਆਏ ਅਸੀ ਤੇ ਅੱਛਾ ਚਲੋ ਕਿਤੇ ਘੁੰਮ ਈ ਆਈਏ।
ਹਾਂਜੀ-ਹਾਂਜੀ
ਹੋਰ ਤੁਸੀਂ ਕਿੱਥੇ-ਕਿੱਥੇ ਘੁੰਮਦੇ ਓ।
ਨਹੀਂ ਹਜੇ ਜਾ ਜਾਵਾਂਗੇ।
ਨਹੀਂ ਵੈਸੇ ਕਿੱਥੇ- ਕਿੱਥੇ ਘੁੰਮ ਹਾਂਜੀ
ਵੈਸੇ ਇਦੇ ਕਾਫ਼ੀ ਜਗ੍ਹਾ ਘੁੰਮੇ ਦੇ ਹਾਂ। ਵ੍ਰਿੰਦਾਵਨ ਵੀ ਗਏ ਦੇ ਆ। ਹੋਰ- ਹੋਰ ਹਾਂ ਮਤਲਬ ਪੰਜਾਬ 'ਚ ਵੀ ਗਏ ਦੇ ਆ ਪਉਂਟਾ ਸਾਹਿਬ ਵੀ ਗਏ ਆ ਸਾਰੇ ਜਗ੍ਹਾ ਗਏ ਦੇ ਆਂ।
ਅੱਛਾ ਫਿਰ ਤੁਸੀਂ ਵੀ ਵੰਰਿਦਾਵਨ ਹਾਂਜੀ ਵਰਿੰਦਾਵਨ ਕਦੋਂ ਗਏ ਸੀ।
ਵਰਿੰਦਾਵਨ ਗਏ ਸੀ ਛੁਟੀਆਂ ਜਦੋਂ ਪੈਂਦੀਆਂ ਤਾਂ ਜਾਂਦੇ ਆਂ।
ਅੱਛਾ
ਹੂੰ
ਫਿਰ ਤੁਸੀਂ ਕੀ- ਕੀ ਦੇਖਿਆ ਵਰਿੰਦਾਵਨ
ਵ੍ਰਿੰਦਾਵਨ 'ਚ ਸਾਰੇ ਮੰਦਿਰ ਵੇਖੇ ਇਤਿਹਾਸਿਕ ਜੋ ਮੰਦਿਰ ਸੀ।
ਹਾਂਜੀ ਕਿਹੜੇ- ਕਿਹੜੇ ਮੰਦਿਰ ਸੀ।
ਉੱਥੇ ਰਾਧਾ ਵੱਲਬ ਬਾਂਕੇ ਬਿਹਾਰੀ ਪ੍ਰੇਮ ਮੰਦਿਰ, ਕੀਰਤੀ ਮੰਦਿਰ, ਰਾਧਾ ਰਮਨ
ਅੱਛਾ ਹਾਂਜੀ ਜੀ ਹਾਂਜੀ ਹੋਰ
ਬੋਤ ਸਾਰੇ ਮੰਦਿਰ ਨੇ ਓਥੇ
ਅੱਛਾ-ਅੱਛਾ
ਹੂੰ ਤੁਸੀਂ ਗਏ ਕਦੀ
ਹਾਂਜੀ ਜੀ ਅਸੀਂ ਬਸ ਇਕ ਵਾਰ ਗਏ ਸੀ ਜੀ।
ਕਦੋ
ਹਾਂਜੀ ਬਹੁਤ ਟਾਈਮ ਹੋ ਗਿਆ। ਅਸੀਂ ਤਾਂ ਗਏ ਸੀ।
ਤੁਸੀਂ ਕੀ ਕਿਹੜੇ- ਕਿਹੜੇ ਮੰਦਿਰ ਦੇਖੇ ਨੇ।
ਹਾਂਜੀ ਜਿਹੜੇ ਬਸ ਤੁਸੀਂ ਹੁਣੇ ਦੱਸੇ ਨੇ ਉਹੀ ਦੇਖੇ ਨੇ।
ਅੱਛਾ
ਹਾਂਜੀ ਹਾਂਜੀ ਜੀ ਪਾਪਾ ਨਾਲ ਗਏ ਸੀ ਸਾਰੀ ਫੈਮਿਲੀ ਗਏ ਸੀ।
ਅੱਛਾ।
ਹੋਰ ਦੇ
ਹੋਰ
ਹੋਰ ਤੁਸੀ ਕੀ ਤੁਸੀਂ ਸਪੈਸ਼ਲ ਤਾਨੂੰ ਕੀ ਖਾਣਾ ਪਸੰਦ ਏ?
ਮੇਰੀ ਪਸੰਦ ਤਾਂ ਰਾਜਮਾਂ ਚੌਲ ਖਾਣੇ ਪਸੰਦ ਨੇ ਜਾਂ ਮੈੱਕਰੋਨੀ ਵਗੈਰਾ।
ਅੱਛਾ ਰਾਜਮਾਂ-ਚਾਵਲ ਖਾਣੇ ਪਸੰਦ ਨੇ।
ਹੂੰ। ਤੁਸੀਂ ਕੀ ਕਰਦੇ ਓ? ਅੱਛਾ ਪਾਲਰ ਤਾਂ ਕੰਮ ਕਰ ਰਹੇ ਔ। ਕਿੰਨੇ ਮਹੀਨੇ ਹੋ ਗਏ ਨੂੰ?
ਮੈਨੂੰ ਬਹੁਤ ਸਾਲ ਹੋਗੇ ਨੇ
ਅੱਛਾ। ਹੋਰ ਆ ਗਿਆ ਮ ਤਾਂ ਪਰਫੈਕਟਲੀ ਆ ਗਿਆ।
ਹਾਂਜੀ-ਹਾਂਜੀ-ਹਾਂਜੀ।
ਹੂੰ ਕੀ-ਕੀ ਸੀਖਿਆ ਫਿਰ ਤੁਸੀਂ ਪਾਰਲਰ ਚ
ਪਾਰਲਰ ਚ ਮੇਰਾ ਕੰਮ ਥ੍ਰੇਡਿੰਗ ਦਾ, ਅਪਰਲਿਪਸਿੰਗ ਦਾ। ਵੈਕਸਿੰਗ ਦਾ, ਬਰਾਈਡ ਤਿਆਰ ਕਰਨ ਦਾ, ਮੇਕਅੱਪ ਕਰਨ ਦਾ।
ਅੱਛਾ।
ਹਾਂ ਹਾਂਜੀ-ਹਾਂਜੀ ਸਭ ਕਰ ਲੈਂਦੇ ਆਂ।
ਵਿਚ ਸੀ ਤੁਸੀਂ ਆਪਣਾ ਪਾਰਲਰ ਖੋਲਿਆ ਹੋਣਾ।
ਹਾਂਜੀ ਜੀ, ਹਜੇ ਤੇ ਰੈਂਟ ਤੇ ਵੇ
ਅੱਛਾ
ਹੂੰ ਹਜੇ ਰੈਂਟ ਤੇ ਵੇ ਫੇਰ ਅਪਣਾ ਵੀ ਭੁੱਲ ਜੇਗਾ
ਹਾਂਜੀ, ਏਦਾਂ ਹੀ ਹੁੰਦਾ ਬਸ ਪਹਿਲ ਇੱਥੋਂ ਲੱਗੋ ਫੇਰ ਆਪੇ ਖੋਲੋ ਜਾਂ ਬਰੈਡ ਦੇ
ਹਾਂਜੀ।
ਹੂੰ।
ਹੋਰ, ਤੁਸੀਂ ਕੀ ਕਰਦੇ ਓ?
ਅਸੀਂ ਤੇ ਜਾਂਣੇ ਹਾਂ, ਬੱਚੇ ਨੂੰ ਪੜਾਣ-
ਅੱਛਾ, ਬੱਚਿਆ ਨੂੰ ਪੜ੍ਹਾਣ ਜਾਂਦੇ ਔ
ਹਾਂਜੀ ਤੇ ਉਹ ਹਾਂਜੀ ਸਕੂਲ ਜਾਣੇ ਆ
ਅੱਛ-ਅੱਛਾ ਕਿਹੜੀ ਕਲਾਸ ਨੂੰ ਪੜ੍ਹਾਂਦੇ ਹੋ
ਫਿਫਥ ਨੂੰ ਪੜ੍ਹਾ ਦਿੰਣੇ ਹਾਂ, ਫਿਫੱਥ, ਸਿਕਸ ਵਗੈਰਾ
ਅੱਛਾ, ਫਿਫੱਥ, ਸਿਕਸਥ ਲੈਕਚਰ ਲੱਗਦੇ ਨੇ ਪੂਰੀ-ਪੂਰੀ ਕਲਾਸ ਦੇ
ਹਾਂਜੀ, ਪੂਰੇ-ਪੂਰੇ ਕਲਾਸ ਦੇ ਲੈਕਚਰ ਲੱਗਦੇ ਨੇ
ਮਤਲਬ ਅਲੱਗ-ਅਲੱਗ ਕਲਾਸ ਹਿੰਦੀ ਕਲਾਸ ਜਾਂ ਇੱਕ ਕਲਾਸ ਦਾ
ਨਹੀਂ ਕਲਾਸ ਚੇਂਜ ਹੁੰਦੀ ਐ।
ਲੈਕਚਰ ਦਿੰਦੇ ਓ ਕਿਹੜੇ ਸਬਜੈਕਟ ਦਾ ਲੈਕਚੱਰ ਏ
ਅਹ ਮੈਂੱਥਸ ਦੇ ਨੇ
ਅੱਛਾ, ਮੈਥਸ ਪੜ੍ਹਾਦੇ ਹੋ ਤੁਸੀਂ ਮੈਥਸ ਟੀਚਰ ਹੋ
ਹਾਂਜੀ, ਮੈਂਥਸ ਟੀਚਰ ਆ
ਹਾਂਜੀ-ਹਾਂਜੀ ਹੋਰ
ਸਾਰੀ ਕਲਾਸਾ
ਅੱਛਾ, ਇਹ ਕਲਾਸਾਂ ਨੂੰ ਤੁਸੀਂ ਪੜ੍ਹਾਦੇ ਹੋ ਬੱਚੇ ਤੰਗ ਕਰਦੇ ਹੋਣੇ ਨੇ ਕਿੰਨਾ ਤੰਗ ਕਰਦੇ ਠੇ ਹਾਂਜੀ-ਹਾਂਜੀ। ਹਾਂ, ਅੱਜ ਕੱਲ੍ਹ ਦੇ ਬੱਚੇ ਬੜੇ ਤੇਜ਼ ਨੀ ਜੀ
ਬਹੁਤ
ਹਾਂਜੀ
ਹਾਂ ਹੁਣ ਤਾਂ ਐਸੇ ਹੀ
ਹਾਂ ਤੁਸੀਂ ਨੀ ਕੁੱਛ ਬਣਾਂਦੇ, ਤੁਸੀਂ ਵੀ ਬਣਾ ਲਿਆ ਕਰੋ।
ਅਸੀਂ ਨੀ ਮਨਾਂਦੇ ਆ ਅਸੀਂ ਲੰਬੇ ਪੈਂਦੇ ਹਾਂ ਉਹ ਥਕਾਵਟ ਹੁੰਦੀ ਨਾ ਬੱਚੇ ਨੂੰ ਪੜ੍ਹਾ ਕੇ, ਆਓ ਤੇ ਥਕਾਵਟ ਹੋ ਜਾਂਦੀ ਐ, ਫੇਰ ਚਲੀ ਏ
ਹਾਂਜੀ, ਫੇਰ ਤੁਹਾਨੂੰ ਜੂਨ ਚ ਤੇ ਛੁੱਟੀਆਂ ਪਈਆਂ ਦੀ ਹੋਣੀਆਂ
ਹਾਂਜੀ, ਹੁਣ ਹੀ ਪਈਆਂ ਛੁੱਟੀਆਂ
ਅੱਛਾ, ਪਹਿਲੇ ਸਕੂਲ ਜਾ ਰਹੇ ਸੀ ਡਿਊਟੀ ਤੇ
ਹਾਂ, ਮਈ ਤੱਕ ਜਾ ਰਹੇ ਸੀ ਨਾ ਤੇ ਫੇਰ ਇੱਕ, ਦੋ ਜੂਨ ਨੂੰ ਬੁਲਾਇਆ ਸੀ ਤਾਂ
ਅੱਛਾ, ਵਰਕ ਹੁੰਦਾ ਨਾ ਸਕੂਲ ਚ
ਹੂੰ
ਹਾਂਜੀ-ਹਾਂਜੀ
ਫੇਰ ਹੁਣ ਆਏ ਨੇ, ਛੁੱਟੀਆਂ ਪਈਆਂ ਦੀਆਂ
ਹਾਂਜੀ-ਹਾਂਜੀ
ਹੂੰ
ਹੋਰ ਸੁਣਾਓ?
ਹੋਰ ਵਧੀਆ ਤੁਸੀਂ ਸੁਣਾਓ?
ਘਰ ਚ ਕੋਣ ਕੋਣ ਤੁਹਾਡੇ?
ਹਾਂਜੀ।
ਘਰ ਚ ਕੋਣ, ਕੋਣ ਏ।
ਘਰ ਚ ਅਹ ਮੰਮੀ ਪਾ ਭਾ ਭੈਣ ਭਰਾ ਪੰਜ ਭਰਾ ਨੇ ਚਾਰ ਭੈਣਾਂ ਏ।
ਅੱਛਾ, ਅੱਛਾ
ਹੂੰ, ਬਸ।
ਜੋਇੰਟ ਫੈਮਿਲੀ ਚ ਰਹਿੰਦੇ ਓ ਤੁਸੀਂ।
ਹੂੰ, ਜਆਇੰਟ ਫੈਮਿਲੀ ਚ ਰਹਿੰਦੇ ਆ ਰਹੀ ਅਸੀਂ।
ਅੱਛਾ। ਅੱਛਾ, ਅੱਛਾ ਸਹੀ ਤੇ ਵਧੀਆ ਗੱਲ ਐ ਜੀ, ਅੱਜ ਕੱਲ ਕੋਣ ਜੋਇੰਟ ਫੈਮਲੀ ਚ ਰਹਿੰਦਾ। ਹਾਂਜੀ, ਹਾਂਜੀ
ਤੁਸੀਂ ਕੀ ਚ ਜਾਂਦੇ ਹੋ। ਤੁਸੀਂ ਜਆਇੰਟ ਫੈਮਲੀ ਚ ਰਹਿੰਦੇ ਓ ਜਾਂ ਫਿਰ ਸਿੰਗਲ ਚ
ਨਹੀਂ ਜੋਇੰਟ ਫੈਮਿਲੀ ਚ ਰਹਿੰਦੇ ਹਾਂ।
ਹੂੰ, ਅੱਜ ਕਲ੍ਹ ਤੇ ਜੋਇੰਟ ਫੈਮਲੀ ਮਿਲਣੀ
ਹਾਂਜੀਹਾਂਜੀ
ਮਿਲਦੀ ਨੀ ਅਜ
ਹਾਂਜੀ, ਠੀਕ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਠੀਕ।